ਹਾਂਜੀ?
ਕੀ ਹਾਲ ਚਾਲ?
ਵਦੀਆ-ਵਦੀਆ ਤੁਸੀਂ ਸੁਣਾਓ?
ਬਸ ਵਦੀਆ, ਹੋਰ ਕੀ ਕਰ ਰਏ ਓ?
ਹੁਣੇ ਫ੍ਰੀ ਹੋਏ ਸੀ, ਰੋਟੀ ਪਾਣੀ ਸ਼ਕਿਆ।
ਅੱਛਾ, ਕੀ ਬਣਾਇਆ ਸੀ ਅੱਜ?
ਅੱਜ, ਅਰਬੀ ਬਣਾਈ ਸੀ।
ਅਰਬੀ ਬਣਾਈ ਸੀ?
ਹਾਂ।
ਚਲੋ ਵਦੀਆ ਐ ਹੋਰ ਘਰ ਸਭ ਠੀਕ? ਘੀਆ ਬਣਾਇਆ ਸੀਗਾ ਘੀਆ।
ਅੱਛਾ ਜੀ, ਬੱਲੇ-ਬੱਲੇ। ਘੀਆ ਕੌਣ ਖਾਂਦਾ ਐ, ਹਾਂਜੀ-ਹਾਂਜੀ। ਵਦੀਆ ਵਦੀਆ, ਫਸਟ ਕਲਾਸ। ਅੱਛਾ।
ਹਾਂ ਡੈਡੀ ਠੀਕ ਨੀ ਨਾ ਰੈਂਦੀ ਫੇਰ ਓਨਾਂ ਕਰਕੇ ਲਿ
ਅੱਛਾ-ਅੱਛਾ, ਡੈਡੀ ਵਾਸਤੇ।
ਹਾਂ-ਹਾਂ ਫਿਰ ਸਾਰੇ ਓਹੀ ਖਾ ਲੈਂਦੇ ਨੇ।
ਅੱਛਾ।
ਹਾਂ।
ਵੈਸੇ ਤਾਂ ਆ ਘੀਏ ਦਾ ਜੂਸ ਬਣਾ ਕੇ ਪੀਣਾ ਚਾਈਦਾ ਵਾ।
ਓਦੇ ਨਾਲ ਕੀ ਹੁੰਦਾ ਵੇਟ ਲੂਸ ਹੁੰਦਾ ਐ।
ਹਾਂਜੀ-ਹਾਂਜੀ।
ਅੱਛਾ, ਓ ਕਿਵੇਂ ਬਣਾਈ ਦਾ?
ਹੈਂਜੀ?
ਓ ਕਿੱਦਾਂ ਬਣਾਈਦੈ?
ਕਰਨਾ ਕੀ ਐ ਓਨੂੰ ਜਾ ਤਾਂ ਤੁਸੀਂ ਓਨੂੰ ਤੜਕਾ ਵੀ ਲਗਾ ਸਕਦੇ ਓ ਜੀਰੇ ਦਾ, ਸਿਰਫ਼। ਉਬਾਲ ਲੋ, ਫਿਰ ਤੜਕਾ ਲਗਾ ਲੋ, ਜੀਰੇ ਦਾ। ਨਮਕ ਪਾਲੋ ਵਿੱਚ, ਹਾਂਜੀ।
ਕਦੋਂ ਕਦੋਂ ਲੈਣਾ ਹੋਂਦਾ, ਬਸ ਸਵੇਰੇ।
ਬਸ ਸਵੇਰੇ ਹਾਂਜੀ ਹਾਂਜੀ ਖਾਲੀ ਪੇਟ।
ਅੱਛਾ ਚਲੋ ਵਧੀਆ ਹੈ ਤੁਸੀਂ ਪੀਂਦੇ ਹੋ ਲੱਗਦਾ ਤਾਂ ਹੀ ਤੁਸੀਂ ਬੋਲ ਰਹੇ ਹੋ
ਕੀ ਕਹਿ ਰਹੇ ਹੋ।
ਮੈਂ ਕਿਹਾ ਤੁਸੀਂ ਪੀਂਦੇ ਹੋਗੇ ਤਾਂ ਹੀ ਤੁਸੀਂ ਸਲਾਹ ਕਰ ਰਹੇ ਹੋ ਸਲਾਹ ਦੇ ਰਹੇ ਹੋ।
ਨਈ ਨਈ ਟਰਾਈ ਕੀਤਾ ਸੀ ਇੱਕ ਦੋ ਵਾਰੀ ਪਰ ਰ ਮਜ਼ਾ ਜਾ ਨੀ ਆਇਆ ਇਸ ਕਰਕੇ ਫੇਰ ਛੱਡਤਾ।
ਅੱਛਾ, ਥੋੜਾ ਟੇਸਟ ਵਿੱਚ ਤੇ ਫ਼ਰਕ ਪੈਂਦਾ ਈ ਏ। ਜੇ ਵੇਟ ਲੁਜ਼ ਕਰਨਾ ਐ, ਤੇ ਟੇਸਟ ਵਿੱਚ ਤੇ ਥੋੜਾ ਜਿਹਾ ਕੋਪਰੋਮਾਈਜ ਕਰਨਾ ਹੀ ਪੈਂਦਾ।
ਹਾਂਜੀ ਓਹ ਤੇ ਹੈ, ਵੇਟ ਤਾ ਲੂਜ ਕਰਨਾ ਵੇਟ ਕਾਫ਼ੀ ਵਧ ਗਿਆ।
ਹਾਂ ਮੈਂ ਵੀ ਨਾ ਅ ਅ
ਹੂ
ਡੇਲੀ ਕੁ ਨਾ ਕੁਛ ਖਾ ਲਿਆ, ਬ੍ਰਦਰ ਲੈ ਆਦਾ ਸੀਗਾ ਕੁਛ ਨਾ ਕੁਛ। ਕਦੀ ਕੁਛ ਫਾਸਟ ਫੂਡ ਆ ਰਹਿ ਆ, ਕਦੀ ਕੁਛ ਆ ਰਿਹਾ ਉਹਦੇ ਕਰਕੇ ਮੈਂ ਪਹਿਲੇ ਤੇ ਵੇਟ ਲੋਸ ਕੀਤਾ ਸੀਗਾ, ਹੁਣ ਮੇਰਾ ਕਾਫ਼ੀ ਵਧ ਮੈਨੂੰ ਐਵੇਂ ਲਗ ਰਿਹਾ ਮੇਰਾ ਵਧਿਆ ਹੋਇਆ।
ਹੂ, ਅੱਛਾ ਜੀ।
ਹਾਂ ਹੁਣ ਮੈਂ ਦੁਬਾਰਾ ਤੋਂ ਲੈਮਨ ਟੀ ਵਗੈਰਾ ਸਟਾਰਟ ਕਰਾਂਗੀ, ਉਹ ਵੀ ਵਧੀਆ ਹੁੰਦੀ ਐ ਵੇਟ ਲੋਜ ਵਾਸਤੇ।
ਹਾਂ ਉਹ ਵੀ ਠੀਕ ਐ।
ਹਾਂ ਸਵੇਰੇ ਡਰੈ ਡਰਿੰਕ ਹੁੰਦੀ ਹੈ ਇੱਕ ਜੀਰਾ, ਜਵੈਨ, ਸੌਂਫ ਏਦਾ ਪਾਣੀ ਉਬਾਲ ਕੇ ਉਹ ਪੀਣਾ ਖਾਲੀ ਪੇਟ, ਉਹ ਵੀ ਅੱਛਾ ਹੁੰਦਾ ਏ ਵੇਟ ਲੋਸ ਵਾਸਤੇ।
ਅੱਛਾ ਜੀ।
ਹਾਂ।
ਨਈ ਟਰਾਈ ਤੇ ਕੀਤਾ ਸੀ ਮੈਂ ਵੀ, ਪਰ ਹਾਂ ਅ ਰੂਟੀਨ ਨੀ ਬਣਦੀ ਨਾ, ਸਵੇਰੇ ਉੱਠਣ ਨੀ ਹੁੰਦਾ। ਕੰਮ ਕਾਰ ਦਿਨੇ ਇੰਨਾ ਥੱਕ ਜਾਈਦਾ, ਬਸ ਸਵੇਰੇ ਉੱਠਿਆ ਨੀ ਜਾਂਦਾ।
ਹਾਂ ਐਹ ਤੇ ਹੈ ਇਹਦੇ 'ਚ ਫੇਰ ਥੋੜ੍ਹਾ ਜਿਹਾ ਕੰਪਰੋਮ ਥੋੜ੍ਹਾ ਜਿਹਾ ਕਰਨਾ ਹੀ ਪਏਗਾ, ਦੇਖੋ ਮਿਹਨਤ ਤਾ ਤੁਹਾਡੀ ਹੋ ਹੈ ਹੀ ਏ ਤਾਂ ਹੀ ਵੇਟ ਲੋਸ ਹੋਏਗਾ ਐਵੇਂ ਤੇ ਹੋਏਗਾ ਨੀ।
ਹੂ ਹੂ ਹੂ ਸਹੀ ਗੱਲ ਐ।
ਹੋਰ ਦੱਸੋ ਕਿਤੇ ਗਏ ਨੀ ਘੁੰਮਣ? ਛੁੱਟੀਆਂ ਪਈਆਂ ਹੋਈਆਂ ਨੇ ਬੱਚਿਆਂ ਨੂੰ।
ਗਏ ਸੀ, ਮੇਲੇ ਤੇ ਗਏ ਸੀ।
ਅੱਛਾ।
ਹਾਂਜੀ ਜੀ ਟਰੇਡ ਫੇਅਡ ਲੱਗਿਆ ਐ ਨਾ ਏਧਰ
ਇੱਥੇ ਟਰੇਡ ਫੇਅਰ ਲੱਗਿਆ ਹਾਂਜੀ ਹਾਂਜੀ ਕਿਵੇਂ ਦਾ ਐ, ਫਿਰ ਗਏ ਸੀ ਤੁਸੀਂ ਕਿਵੇਂ ਦਾ ਲੱਗਾ ਤੁਹਾਨੂੰ?
ਵਧੀਆ ਲੱਗਿਆ ਨਾਲ ਬੇਟਾ ਵੀ ਗਿਆ ਸੀ।
ਅੱਛਾ-ਅੱਛਾ, ਫੇਰ ਉੱਥੇ ਅੱਛੇ ਝੂਲੇ ਵਗੈਰਾ ਹੈਗੇ ਨੇ ਚੰਗੇ ਹੈਗੇ ਨੇ।
ਹਾਂਜੀ ਹਾਂਜੀ ਬਹੁਤ ਵਧੀਆ ਜਾਣਾ ਤੁਸੀਂ ਵੀ।
ਅੱਛਾ, ਚਲੋ ਜਾਵਾਂਗੇ ਅਸੀਂ ਵੀ ਜਾਵਾਂਗੇ। ਹੋਰ, ਖਾਣ-ਪੀਣ ਨੂੰ ਤੇ ਐਵੇਂ ਹੀ ਹੋਏਗਾ ਉੱਥੇ।
ਨਹੀਂ ਨਹੀਂ, ਵਧੀਆ ਸੀ ਫਾਸਟ ਫੂਡ। ਹਾਂਜੀ, ਫਾਸਟ ਫੂਡ। ਸੀ ਪੀਜ਼ਾ, ਆਈਸ ਕਰੀਮ, ਫਰੂਟ ਕਰੀਮ ਗੋਲ-ਗੱਪੇ ਸਭ ਕੁਛ ਸੀ ਉੱਥੇ।
ਚਲੋ ਵਧੀਆ, ਤੁਸੀਂ ਕੂਮ ਆਏ ਓ।
ਹਾਂਜੀ-ਹਾਂਜੀ। ਕਾਕੇ ਨੇ ਬੜਾ ਇੰਜੋਇ ਕੀਤਾ ਸਾਡੇ।
ਕਾਕਾ ਥਾਡਾ ਕਿੰਨੇ ਸਾਲ ਦਾ ਹੋ ਗਿਆ?
ਤਿੰਨ ਸਾਲ ਦਾ ਹੋ ਗਿਆ ਜੀ।
ਤਿੰਨ ਸਾਲ ਦਾ ਹੋ ਗਿਆ।
ਹਾਂਜੀ-ਹਾਂਜੀ। ਤੁਸੀਂ ਆਏ ਤੇ ਸੀ ਉਹਦੇ ਜਨਮ ਦਿ ਜਨਮ ਦਿਨ ਤੇ।
ਹਾਂ ਤੁਸੀਂ ਕੀਤਾ ਸੀਗਾ ਬਡੇ ਬਲਾਇਆ ਸੀਗਾ ਤੁਸੀਂ ਸਾਨੂੰ।
ਹਾਂਜੀ।
ਵ ਆ ਗੀ ਉਹਦੀ ਬਣਾਈ ਸੀਗੀ ਵੀਡੀਓ-ਵੂਡੀਓ, ਮੂਵੀ-ਮਾਵੀ ਬਣਾਈ ਸੀਗੀ।
ਹਾਂਜੀ-ਹਾਂਜੀ ਬਣਾਈ ਬਣੀ ਸੀ ਵੀਡੀਓ ਲੈ ਜਾਣਾ ਪੈਨ ਡਰਾਈਵ
ਅੱਛਾ ਠੀਕ ਹੈ ਕੋਈ ਨ ਦੱਸਿਆ ਨੀ, ਨਾ ਫਿਰ ਅਸੀਂ ਲੈ ਲੈਂਦੇ ਹੁਣ ਤੁਸੀਂ ਦੱਸਦਾ। ਅਸੀਂ ਲੈ, ਲਾਂਗੇ ਤੁਹਾਡੇ ਕੋਲੋਂ
ਹਾਂਜੀ-ਹਾਂਜੀ ਠੀਕ ਹੈ
ਹੋਰ ਖਾਣਾ-ਖੂਣਾ ਵੀ ਬਹੁਤ ਵਧੀਆ ਸੀਗਾ ਬਰਡੇ ਤੇ
ਅੱਛਾ ਜੀ, ਬਸ ਉਹ ਤਾਂ, ਹਲਵਾਈਆਂ ਦੇ ਕਮਾਲ
ਨਹੀਂ ਪਰ ਜੋ, ਵੀ ਡ ਤੁਹਾਡੇ ਡੈਜ਼ਰਟ ਸੀਗਾ। ਉਹਦਾ ਤੁਸੀਂ ਸਿਲੈਕਸ਼ਨ ਹੋਏਗੀ ਨਾ ਆਪਣੀ ਜੋ ਤੁਹਾਡਾ ਲੰਚ ਚ, ਪ੍ਰੀਪੇਅਰ ਹੋਇਆ ਹੋਣਾ ਹੈ ਮਿਕਸਵੈਜ ਵੀ ਬੜੀ ਸਵਾਦ ਬਣੀ ਸੀ
ਅੱਛਾ ਜੀ ਆਪਾਂ ਨੂੰ, ਆਪਾਂ ਨੂੰ ਤਾਂ, ਟਾਈਮ ਹੀ ਨਹੀਂ ਲੱਗਿਆ ਬੈਲ ਨੀ ਮਿਲਿਆ ਸਾਨੂੰ ਬਸ ਕੰਮ, ਕਾਰ ਕੰਮ, ਕਾਰ ਚ ਰੁੱਝ ਰਹੇ ਕਦੀ ਇੱਧਰ ਜਾ ਕਦੀ ਉੱਧਰ ਜਾ
ਹਾਂ ਹੋ, ਹੀ ਜਾਂਦਾ ਤੇ ਫ਼ਰਕ ਤਾਂ ਪੈਂਦਾ ਹੀ ਹੈ। ਫੇਰ ਆਪਣੇ ਘਰ ਦਾ ਫੰਕਸ਼ਨ ਇੰਜੋਏ ਨਹੀਂ ਕਰ ਪਾਉਂਦਾ ਨਾ ਬੰਦਾ ਦੂਜਿਆਂ ਦੇ ਘਰ ਪਾਦੇ
ਇਸ ਨਾਲ ਉਹ ਸਭ ਨੂੰ ਵਧੀਆ ਨਾ ਫੰਕਸ਼ਨ ਬਾਹਰ ਕਿਤੇ ਪੈਲੇਸ ਵਿੱਚ ਕਰ ਲਿਆ ਬੰਦਾ
ਅੱਛਾ-ਅੱਛਾ ਅੱਛਾ ਮਤਲਬ ਤੁਹਾਡਾ ਐਕਸਪਾਇਰ
ਘਰ, ਉ ਹਾਂ ਘਰ ਵਿੱਚ ਪ੍ਰੋਗਰਾਮ ਕਰੋ ਨਾ ਬੰਦਾ ਫੇਰ ਮਜ਼ਾ ਨਹੀਂ ਆਉਂਦਾ ਇੰਜੋਏ ਨਹੀਂ ਕਰ ਪਾਉਂਦਾ
ਹਾਂ ਫਿਰ ਇਹ ਤੇ ਹੈ ਹੀ ਹੈ ਥੋੜ੍ਹਾ ਜਿਹਾ ਫ਼ਰਕ ਤਾਂ ਪੈਂਦਾ ਹੀ ਹੈ ਇਸ ਚੀਜ਼ ਦਾ
ਹੁ ਹੁ
ਹਾਂਜੀ
ਤੁਸੀਂ ਨੀ ਕੀਤਾ ਬੇਟੇ। ਜਨਮ ਦਿਨ
ਅਸੀਂ ਬਸ ਕਰ ਰਹੇ ਹਾਂ ਤਿਆਰੀ ਪ੍ਰੋਗਰਾਮ ਬਣਾ ਰਹੇ ਹ ਕਰਾਂਗੇ ਅਸੀਂ ਵੀ
ਅੱਛਾ
ਹਾਂ ਦੇਖਦੇ ਹ ਕਿ ਸਲਾ ਕਰ ਰਹੇ ਸੀਗੇ ਤਾਂ ਹੀ ਅਸੀਂ ਪੁੱਛਣਾ ਹੀ ਸੀਗਾ ਤੁਹਾਨੂੰ ਤਾਂ ਹੀ ਤੁਸੀਂ ਆਪਣਾ ਦਸ ਦਿੱਤਾ ਪਤਾ ਕਿ ਤੁਹਾਡਾ ਕਿਵੇਂ ਦਾ ਰਿਹਾ
ਨਹੀਂ ਘਰ ਕਰਨਾ ਬਾਹਰ ਕਰਨਾ ਅਗਲੀ ਵਾਰੀ ਜਦੋਂ ਵੀ ਕਿੱਥੇ ਵੀ ਕਰੋਗੇ ਨਾ
ਅੱਛਾ-ਅੱਛਾ
ਹਾਂਜੀ
ਠੀਕ ਆ
ਬਾਹਰ ਸਭ ਨਾਲ ਵਧੀਆ ਤਿਆਰ ਹੋ ਕੇ ਜਾਓ ਤੇ ਆਪਣਾ ਖਾ ਪੀ ਕੇ ਤੇ ਪੈਸੇ ਦੇ ਕੇ ਉਹਨਾਂ ਨੂੰ ਵੇਲੇ ਹੋ ਕੇ ਆਜੋ।
ਹਾਂ ਫਿਰ ਅਗਲੇ ਜ਼ਿੰਮੇਵਾਰੀ ਹੋ ਜਾਂਦੀ ਐ ਨਾ ਓ ਫਿਰ ਅਗਲਾ ਈ ਸਭ ਕੁੱਛ ਹੈਂਡਲ ਕਰਦਾ ਜਿੱਥੇ ਵੀ ਤੁਸੀਂ ਕਰਦੇ ਓ ਰੈਸਟੋਰੈਂਟ ਕਰਦੇ ਓ ਜਿੱ ਥੇ ਵੀ ਕਰੋਗੇ ਓ ਫਿਰ ਅਗਲੇ ਬੰਦੇ ਤੋਂ ਤੇ ਰਿਸਪੋਂਸੀਬਿਲਿਟੀ ਆ ਜਾਂਦੀ ਐਵੇਂ ਤਾਂ ਘਰ ਚ ਕਰਦੇ ਓ ਤੇ ਤੁਹਾਨੂੰ ਖੁਦ ਨੂੰ ਕਰਨਾ ਪੈਂਦਾ ਸਭ ਕੁਛ ਮੈਨੇਜ ਤਾਂ ਕਰਕੇ ਐ
ਹੂੰ-ਹੂੰ ਓ ਨਾ ਸਾਨੂੰ ਅਸੀਂ ਤਾ ਘਰ ਵਿੱਚ ਕੀਤਾ ਸਾਨੂੰ ਨਾ ਪਾਠ ਰਖਵਾਇਆ ਸੀ।
ਅੱਛਾ-ਅੱਛਾ-ਅੱਛਾ ਹਾਂ ਸੂਖਮਨੀ ਸੈਬ ਦਾ ਪਾਠ ਕਰਾਇਆ ਸੀ ਤੁਸੀ
ਹਾਂ-ਹਾਂ ਤਾਂ ਕਰਕੇ ਸਾਨੂੰ ਘਰ ਈ ਪ੍ਰੋਗਰਾਮ ਕਰਨਾ ਪਿਆ ਨਈ ਤਾਂ ਆਪਾਂ ਬਾਰ ਈ ਕਰਨਾ ਸੀ।
ਠੀਕ ਐ ਠੀਕ ਵੈਸੇ ਵੀ ਪ੍ਰੋਗਰਾਮ ਵ ਧੀਆ ਸੀਗਾ ਕੋਈ ਐਸੀ ਓ ਨੀ ਗੱਲ ਹੈਗੀ ਬੋਤ ਵਧੀਆ ਸੀ। ਅਸੀਂ ਤਾਂ ਬੜਾ ਇੰਜੋਏ ਕੀਤਾ ਸੀ।
ਛਾ
ਹੋਰ ਸੁਣਾਓ ਘਰ ਸਾਰੇ ਠੀਕ ਐ ਤੁਹਾਡੇ?
ਹਾਂ
ਕਾਮ-ਕਾਮ ਠੀਕ ਚੱਲ ਰਿਆ ਤੁਹਾਡਾ?
ਕੰਮ ਚਲਾਈ ਜਾ ਰਿਆ ਬਸ ਦਾਲ ਰੋਟੀ ਚੱਲ ਰੀਐ।
ਅੱਛਾ-ਅੱਛਾ
ਹਾਂ ਸਾਰਿਆਂ ਦਾ ਏਦਾਂ ਈ ਐ।
ਅੱਛਾ ਕਿੰਨੇ ਤੋਂ ਤੁਹਾਡਾ ਕਿੰਨੇ ਤੋਂ ਸਟਾਰਟ ਹੁੰਦੈ ਅਗਰ ਮਤਲਬ ਸਟਾਰਟਿੰਗ? ਪ੍ਰਾਈਜ਼ ਕੀ ਐ ਮਤਲਬ ਕੀ ਰੈਂਦਾ ਓਦਾ।
ਜਿੰਨੇ ਮਰਜ਼ੀ ਦਾ ਲੈ ਲਓ ਸੱਠ ਹਜ਼ਾਰ ਤੋਂ ਸਟਾਰਟ ਹੋ ਜਾਂਦਾ ਵਾ ਬਾਕੀ ਅਗਰ ਬ੍ਰੈਂਡ ਬ੍ਰੈਂ ਬ੍ਰੈਂਡ ਲੈਣਾ ਤੇ ਫਿਰ ਤੁਂ ਪੈਸੇ ਖਰਚਣੇ ਪੈਣਗੇ ਤੁਹਾਨੂੰ। ਐਕੁਆਗਾਰਡ ਹੋ ਗਿਆ ਕੈਂਟ ਹੋ ਗਿਆ।
ਹਾਂ।
ਹਾਂਜੀ ਦੇਖ ਲੈਨਾ ਟਰਾਈ ਕਰ ਲੈਨਾ। ਆ ਜਾਣਾ ਤੁਸੀਂ ਤਾਨੂੰ ਦਿਖਾਂ ਦਾਂਗੇ ਚੋਆਇਸ ਕਰਾ ਪੈਲਾਂ ਏਦਾ ਨਾ ਮੇਨਟਨੈਂਸ-ਮੇਨਟੇਨੈਂਸ ਦਾ ਖਰ ਚਾ ਜਾਦਾ ਪੈਂਦਾ ਵਾ ਕੈਨਟੈਕ ਵਾ ਗਾਰਡ ਦਾ।
ਅੱਛਾ-ਅੱਛਾ
ਹਾਂ ਏਨਾਂ ਦੇ ਨਾ ਪੂਰੀ ਫੇਰ ਓਕ ਆਂਦਾ ਵਾ ਟੈਕਨੀਸ਼ੀਅਨ ਆਂਦਾ ਓ ਕੈਂਦਾ ਪੂਰੀ ਕਿੱਟ ਈ ਪਏਗੀ।
ਅੱਛਾ-ਅੱਛਾ
ਹਾਂ ਤਾਂ ਕਰਕੇ ਨਾ ਫੇਰ ਏਨੇ ਜੇ ਤੁਸੀਂ ਜੇੜਾ ਦੂਸਰਾ ਸਿੰਪਲ ਲੈਂਦੇ ਓ ਓਦੇ ਵੀ ਦੋ-ਢਾਈ ਹਜ਼ਾਰ ਚ ਪੈ ਜਾਂਦੇ ਫਿਲਟਰ ਏਦੇ ਲਗਭਗ ਕੀ ਸਿਦਾ ਚਾਰ-ਪੰਜ ਹਜ਼ਾਰ ਰੁਪਏ ਦੀ ਕਿੱਟ ਪਏਗੀ।
ਓ ਫੇਰ ਓਈ ਬਰੇਡ ਦਾ ਫ਼ਰਕ ਪੈਂਦਾ ਹੋਏਗਾ ਨਾ ਓ ਫਿਰ ਹਾਂ।
ਏਸ ਨਾਲੋਂ ਵਧੀਆ ਵੈਸੇ ਤਾਂ ਡੇਢ-ਦੋ ਸਾਲ ਕਿਤੇ ਨੀ ਜਾਂਦਾ ਨਵਾਂ ਆਰੋ ਤੁਸੀਂ ਲੈ ਲਿਆ ਦੋਸਾਲ, ਢਾਈ ਸਾਲ ਕਿਤੇ ਕੁਛ ਨੀ ਜਾਂਦਾ।
ਤੇ ਸਰਵਿਸ ਵਗੈਰਾ ਕਿੰਨੀਆਂ ਫ੍ਰਰੀ ਜਿਵੇਂ ਮਨ
ਸਰਵਿਸ ਸੇ ਤੁਸੀ ਲੈਂਦੇ ਓ ਸਿੰਪ ਪਲਿੰਦਰ ਥਾਂ ਵੀ ਚਾਰ ਸਰਵਿਸ ਮਿਲ ਜਾਂਦੀ ਫਿਲਟਰ ਬਦਲੋ ਬਾਰ ਵਾਲਾ ਬਸ। ਤਿੰਨ ਤਿੰਨ ਮੀਨੇ ਬਾਅਦ। ਹਾਂ ਓ ਬਦਲ ਕੇ ਹੀ ਅੰਦਰ ਆਲੇ ਫਿਲਟਰ ਫਿਰ ਸੇਫ ਰੈਂਦੇ ਨਾ।
ਹਾਂ ਨਈ ਐ ਤੇ ਹੈ।
ਹਾਂ ਤੁਸੀ ਨਈ ਨਾ ਲਗਵਾਇਆ ਬਾਰ ਆਲਾ ਫਿਲਟਰ?
ਨਈ ਅਸੀ ਨਈ ਲਗਵਾਇਆ ਬਲਕਿ ਜਿੜਾ ਸਾਡਾ ਹੈਗਾ ਓ ਪ੍ਰੋਬਲਮ ਕਰ ਰਿਆ ਹੁਨ ਨਾ ਅਸੀ ਚੇਂਜ ਕਰਵਾਣਾ ਸੀਗਾ ਤਾਂ ਈ ਤਾਡੇ ਤੋ ਪੁੱਛ ਰਏ ਸੀਗੇ। ਕੀ, ਕੇੜਾ ਹਾਂ ਕਾਫ਼ੀ ਦੇਰ ਹੋ ਗੀ ਏ।
ਹੁਣ ਤੇ ਓ ਸਿੱਧਾ ਜਦੋ ਬੁਲਾਓਗੇ ਤੁਸੀ ਨਾ ਇਕੇਸ਼ਨ ਨੂੰ।
ਹਾਂਜੀ, ਹਾਂਜੀ
ਤੋ ਸਿੱਧਾ ਤਾਨੂੰ ਐ ਈ ਕਏਗਾ ਬਾ ਅੰਦਰ ਆਲੇ ਸਾਰੇ ਫਿਲਟਰ ਪੈਣਗੇ।
ਅੱਛਾ ਜੀ
ਹਾਂ
ਫੇਰ ਇਸ ਤਨ ਵਦੀਆ ਬੰਦਾ ਨਵਾਂ ਈ ਨਾ ਲਵਾ ਲੇ।
ਬਾ ਐ ਈ ਚੱਕਰ ਐ ਐਈ ਤੇ ਬਸ ਏਥੇ ਈ ਸਮਝਨਾ ਚਾਈਦਾ ਕਿ ਬੰਦਾ ਜੇ ਸੱਤ, ਅੱਠ ਹਜ਼ਾਰ ਖਰਚਨੇ ਆ ਇਸ ਨਾਲੋ ਵਧੀਆ ਵਾਰੀ ਵਾਦੀ ਆਰ ਓ ਲਵਾਓ। ਤੇ ਦੋ ਤਿੰਨ ਸਾਲ ਬਾਅਦ ਫੇਰ ਉਸ ਵਾਰ ਨਵਾਂ ਆ ਗਿਆ।
ਨਾਲ ਸਰਵਿਸ ਵੀ ਫ੍ਰੀ ਮਿਲੇਗੀ ਸਾਨੂੰ।
ਹਾਂਜੀ
ਫਲੇਗਾ
ਹੁੰ ਹੁੰ ਹੁੰ ਹੋਰ ਕਾਕਾ ਸੋ ਗਿਆ ਤਾਡਾ?
ਨਈ ਓ ਕਿੱਥੇ ਸੋ ਰਿਆ ਏਨੀ ਜਲਦੀ ਨੀ ਸੌਦਾ ਓ -ਓ ਖਾਨਾ ਨਾ ਤੇ ਓਨੇ ਖਾ ਲਿਆ ਸੀ ਰੋਟੀ-ਰੁੱਟੀ ਬਸ ਓ ਵਾਲ ਖੇਲ ਰਿਆ ਆਪਣੇ ਦਾਦੂ ਦਾਦੀ ਨਾਲ ਥੱਲੇ।
ਹੁੰ ਸਾਡਾ ਵੀ-ਸਾਡਾ ਵੀ ਖੇਲ ਈ ਰਿਆ ਹਲੇ।
ਹਾਂ ਛੁੱਟੀਆਂ ਪਈਆਂ ਨੇ ਤੇ ਫੇਰ ਓਨਾਂ ਨੇ ਤੇ ਆਪਨੇ ਆਰਾਮ ਨਾਲ ਈ ਸੋਣਾ, ਆਰਾਮ ਨਾਲ ਉੱਠਣਾ ਆਰਾਮ ਨਾਲ ਕਰਨਾ ਬਸ ਰੈ ਗੀ ਖਤਮ ਯਾ ਹੋਣ ਵਾਲੀ ਚਲੋ ਠੀਕ ਐ ਜੀ।
ਕੋਈ ਨਾ।
ਹਾਂ ਤਲ ਤੇ ਨਾ ਅਸੀ ਆਵਾਂਗੇ ਫੇਰ ਤਾਡੀ ਸ਼ੋਪ ਤੇ। ਫੇ ਸਾਨੂੰ ਦੱਸਣਾ ਠੀਕ ਐ ਹਾਂਜੀ
ਠੀਕ ਐ ਫੋਨ ਕਰ ਦਿਓ।
ਹਾਂਜੀ-ਹਾਂਜੀ ਤਾਨੂੰ ਕਰ ਲਾਂਗੇ ਹਾਂਜੀ-ਹਾਂਜੀ। ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਠੀਕ ਐ ਜੀ ਓਕ
ਠੀਕ ਐ ਓਕੇ ਜੀ ਓਕੇ-ਓਕੇ